ਉ
ਹਾਂਜੀ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
ਹੋਰ ਠੀਕ ਹੋ
ਹਾਂਜੀ ਹਾਂਜੀ ਸਭ ਵਧੀਆ ਤੁਸੀਂ ਸੁਣਾਓ
ਮੈਂ ੳਹ ਸੁਣਾਉਣੀ ਏ ਤੁਹਾਨੂੰ
ਆਹ ਸੁਣਾਓ
ਮੈਂ ਕਹਿ ਰਿਹਾ ਵਾਂ ਤੁਸੀਂ ਸ਼ਾਦੀ ਚ ਮੈਂ ਤੁਹਾਨੂੰ ਦੇਖਿਆ ਮਨਜੋਤ ਦੀ ਪਰਫੋਰਮੈਂਸ ਕੀਤੀ ਤੂੰ ਉਹਨਾਂ ਨੂੰ ਕਮਾਲ ਕਰਤੀ
ਅੱਛਾ ਇੰਨਾ ਵਧੀਆ ਲੱਗਿਆ
ਵਧੀਆ ਲੱਗਿਆ ਮੈਂ ਕਹਿਣਾ ਮੈਂ ਤੇ ਵੀਡੀਓ ਅਪਲੋਡ ਕਰਤੀ ਉਹ ਤੇ ਬੜੀ ਵਾਇਰਲ ਹੋ ਗਈ ਤੁਹਾ ਇੰਨਾ ਕਿ ਮਤਲ ਕੀ ਇੰਨਾ ਵਧੀਆ ਤੁਸੀਂ ਡਾਂਸ ਕੀਤਾ ਕਮਾਲ ਕਰਤੀ ਹੈ
ਹੈ ਫਿਰ ਉਹਦੇ ਵਾਸਤੇ ਮੈ ਨਾ ਕੋਈ ਟਰੇਂਡ ਨੀ ਕੀਤੀ ਸੀ ਪਹਿਲਾਂ ਇਹਨਾਂ ਨੂੰ ਮਨਾਓ ਵੀ ਹਾਂ ਨਹੀਂ ਅਸੀਂ ਡਾਂਸ ਪਰਫੋਰਮੈਂਸ ਕਰ ਲਈਏ ਮੈਨੂੰ ਏਨਾ ਟਾਈਮ ਤੇ ਇਹਨਾਂ ਨੂੰ ਮਨਾਉਣ ਤੇ ਹੀ ਲੱਗ ਗਿਆ ਸੀ
ਇਹ ਕਿੱਦਾਂ ਆਪਣਾ ਤੁਸੀਂ ਕਾਲਜ ਚ ਸਿੱਖਿਆ ਯਾਂ ਕੋਈ ਕੋਚਿੰਗ ਕੀਤੀ ਹੈ ਸਪੈਸਲ
ਨਹੀਂ ਥੋੜਾ ਤਾਂ ਇੱਦਾਂ ਹੁੰਦਾ ਸੀ ਨਾ ਕਿ ਕੋਲੇਜ ਦੇ ਵਿੱਚ ਥੋੜ੍ਹਾ ਜਿਹਾ ਆਪਾਂ ਪਾਰਟੀਸਪੇਸ਼ਨ ਕਰਦੇ ਰਹੀਦਾ ਸੀਗਾ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਤੇ ਫਿਰ ਇਸ ਮਤਲਬ ਪਰਟੀਕੁਲਰ ਡਾਂਸ ਵਾਸਤੇ ਤਾਂ ਫੇਰ ਆਪਾਂ ਉਹ ਥੋੜ੍ਹੀ ਬਹੁਤ ਕਹਿੰਦੇ ਹੁੰਦੇ ਨਾ ਕੀ ਉਹ ਟ੍ਰੇਨਿੰਗ ਕੀਤੀ ਸੀਗੀ ਥੋੜ੍ਹੇ ਟਾਈਮ ਲੀ ਮੋਸਟਲੀ ਤਾਂ ਐ ਸੀਗਾ ਕਿ ਮੋਸਟਲੀ ਕੋਲੇਜ ਦੇ ਵਿੱਚ ਹੀ ਕਰੇ ਕਿਸੇ ਚੀਜ਼ ਦੇ ਵਿੱਚ ਪਾਰਟੀਸਪੇਟ ਕਰਲਿਆ ਕਦੀ ਤਾਂ ਕੇ ਥੋੜ੍ਹਾ ਜਿਹਾ ਉਹ ਹੋਇਆ ਗਿਆ ਸੀਗਾ ਆਪਾਂ ਨੂੰ ਐਕਸਪੀਰੀਅੰਸ
ਨਹੀਂ ਬਹੁਤ ਵਧੀਆ ਤੁਸੀਂ ਲੁੱਟੀ, ਲੁੱਡੀਆਂ ਪਾਈਆਂ ਲੁੱਟੀ, ਪਲਵਾਨੀ ਚਾਰ ਮਾੜੀ ਭਾਜੀ ਨੇ, ਬਹੁਤ ਵਧੀਆ। ਮਤਲਬ ਕਿ ਕਮਾਲ ਹੀ ਹੋਗਿਆ ਸੀ, ਮੈਂ ਤੇ ਦੇਖਕੇ ਹੈਰਾਨ ਹੋਗਿਆ ਸੀ, ਮੈਂ ਕਿਹਾ, ਮੇਰੀ ਵਾਈਫ ਵੀ ਨਾਲ ਸੀ। ਤੇ, ਉਹਨਾਂ ਨੇ ਕਿਹਾ ਦੇਖੋ ਇਹ ਕਿੰਨੀ ਸੋਹਣੀ ਪਰਫੋਰਮੈਂਸ ਤਿਆਰ ਕੀਤੀ ਇਹਨਾਂ ਨੇ, ਮੈਂ‌ ਕਾ ਪੱਕਾ ਤਿਆਰ ਕੀਤੀ ਹੋਣੀ ਨੇ, ਇਨ੍ਹਾਂ ਨੇ
ਹਾਂ, ਤੂੰ ਪਰ ਇਕਦਮ ਦੇਖੇ'ਚ ਤਿਆਰ ਤੇ ਹੁਣ, ਫਿਰ ਫੰਕਸ਼ਨ ਹੁੰਦਾ ਤੇ ਫਿਰ ਉਹਦੇ ਵਾਸਤੇ ਤਿਆਰੀ ਤੇ ਫਿਰ ਜ਼ਰੂਰੀ ਹੁੰਦੀ ਏ ਨਾ ਫਿਰ।
ਕਿੰਨਾ ਟਾਈਮ ਲੱਗ ਗਿਆ ਸੀ?
ਟਾਈਮ ਦੇਖੋ, ਜ਼ਿਆਦਾ ਟਾਈਮ ਤੇ ਹੁਣ ਹੁੰਦਾ ਨੀ ਐ, ਇਹਨਾਂ ਦੇ ਆਫਿਸ ਤੋਂ ਆਓ, ਇਹ ਫੇਰ ਵੱਧ ਤੋ ਵਧ ਹਫ਼ਤਾ ਕ ਸੀ ਨਾ ਸਾਡੇ ਕੋਲੇ, ਤੇ ਫਿਰ ਉਹਦੇ ਲਈ ਫਿਰ ਘੰਟਾ ਚਾਹਣੇ ਹੁੰਦੇ ਸੀਗੇ, ਕਦੇ ਉਹ ਸਾਡੇ ਘਰ ਆ ਜਾਂਦਾ ਸੀਗਾ, ਜਿਹੜਾ ਕੋਚਿੰਗ ਕਰਾਂਦਾ ਸੀਗਾ। ਕਦੇ ਅਸੀਂ ਚਲੇ ਜਾਈਦਾ ਸੀਗਾ, ਤੇ ਓ ਹਫਤਾ ਕ ਅਸੀਂ ਪ੍ਰੈਕਟਿਸ ਕੀਤੀ ਸੀ, ਤੇ ਬਾਕੀ ਉਹ ਕੀ ਹੁੰਦਾ ਨਾ ਤੇ, ਜੇ ਤਾਂ ਤੁਹਾਨੂੰ ਪਹਿਲਾਂ ਤੋਂ ਥੋੜਾ-ਬਹੁਤ ਆਉਂਦਾ ਏ ਹਾਂ, ਤੁਸੀਂ ਪਹਿਲਾਂ ਕੋਲੇਜ ਦੇ ਵਿੱਚ ਯਾ ਤੁਸੀਂ ਓਦਾਂ, ਕੋਲੇਜ ਤੇ ਨਹੀਂ ਫਿਰ ਫੇਰ ਵੀ ਆਪਾਂ ਘਰੇ ਜਦੋਂ ਆਪਣੇ ਫੰਕਸ਼ਨ ਵਗੈਰਾ ਹੁੰਦੇ ਗਏ ਕੲ ਕਈਆ ਨੁ ਓਦਾਂ ਹੀ ਚਾਹ ਹੁੰਦਾ ਹੈ ਕਰਨ ਦਾ, ਸਿੱਖ ਲੈਂਦੇ ਨ। ਤੇ ਫਿਰ ਥੋੜਾ ਸਿੱਖਣਾ ਥੋੜਾ ਈਜ਼ੀ ਹੋ ਜਾਂਦਾ ਏ, ਘੱਟ ਟਾਈਮ ਦੇ ਵਿੱਚ ਵੀ ਤਿਆਰੀ ਹੋ ਜਾਂਦੀ ਏ।
ਮੈਂ ਦੇਖੋ, ਪਰਫੋਰਮੈਂਸ ਤੇ ਉੱਥੇ ਮੈਂ ਬੜੀਆਂ ਦੇਖੀਆਂ ਪਰ ਜੋ ਪੋਰਮੈਸ ਤੁਹਾਡੀ ਜੋੜੀ ਦੀ ਸੀ ਨਾ, ਮਤਲਬ ਕਿ ਹਰ ਇੱਕ ਬੰਦੇ ਨੇ ਕਿਹਾ ਬਈ ਇਹਨਾਂ ਨੇ ਬਹੁਤ ਈ ਅੱਛਾ ਪਰਫੋਰਮੈਂਸ ਦਿੱਤੀ ਐ। ਮੈਂ ਤੁਹਾਨੂੰ ਦੱਸ ਤਾ ਰਿਹਾਂ, ਮੈਂ ਤੁਹਾਡੀ ਮਤਲਬ, ਤੁਹਾਡੇ ਤੋਂ ਚੋਰੀ ਮੈਂ ਤੁਹਾਡੀ ਵੀਡੀਓ ਬਣਾਈ ਏ, ਅਪਲੋਡ ਵੀ ਕੀਤੀ ਏ, ਪਰ ਕਾਫ਼ੀ ਵਾਇਰਲ ਹੋ ਗਈ ਏ, ਇੰਨੇ ਮਤਲਬ ਇਦੇ'ਚ ਲਾਈਕਸ ਆਏ ਨੇ। ਮੈੰਨ ਨੀ ਪਸੰਦ ਆਈ ਲੋਕਾਂ ਨੂੰ।
ਅੱਛਾ। ਤੇ ਤੁਸੀਂ ਵੀ ਸਿੱਖੋ ਫਿਰ, ਤੁਹਾਨੂੰ ਇੰਨਾ ਚੰਗਾ ਲੱਗ ਰਿਹਾ ਤੁਸੀਂ ਵੀ ਸਾਡੇ ਤੋਂ ਇੰਸਪਾਇਰ ਹੋਊ, ਫਿਰ।
ਮੈਂ ਮੇਰੀ ਸਿਸਟਰ ਦੀ ਸਾਦੀ, ਤੇ ਮੈਂ ਇਹੀ ਸੋਚ ਰਿਹਾ, ਹੁਣ ਮੈਂ ਤੁਹਾਡੇ ਤੋ ਸਿੱਖਣ ਆਵਾਂ, ਕੋਚਿੰਗ ਕਰਾਂ ਕੀ ਕਰਾਂ ਮੈਨੂੰ ਐ ਸਮਝ ਨਹੀਂ ਆਂਦੀ ਪਈ ਕੁਛ, ਯਾ ਤਾਂ ਮੈਨੂੰ ਕੋਈ ਕੋਚਿੰਗ ਦਾ ਨੰਬਰ ਦਿਓ, ਕੋਚਿੰਗ ਦੇ ਵਿੱਚ
ਹਾਂ, ਮੈਂ ਉਹੀ ਕਹਿਣ ਲੱਗੀ ਸੀ, ਹਾ, ਮੈਂ ਉਹੀ ਕਹਿਣ ਲੱਗੀ ਸੀ ਜਿਹੜੇ ਕੋਰਸ ਤੁਸੀਂ ਕਰਵਾਈ ਸੀਨਾ, ਮਤਲਬ ਤਿਆਰੀ ਕਰਵਾਈ ਸੀ ਜਿਹਨੇ ਸਾਨੂੰ ਮੈਂ ਉਹਦਾ ਕੋਨਟੈਕਟ ਤੁਹਾਡੇ ਨਾਲ ਸ਼ੇਅਰ ਕਰ ਦਾਂਗੀ, ਤੇ ਉਹਨਾਂ ਨੂੰ ਕਹਿ ਵੀ ਦੇਵਾਂਗੀ ਕਿ ਨਹੀਂ, ਸਾਡੇ ਘਰ ਦੇ ਬੰਦੇ ਨੇ ਚੰਗੀ ਤਰ੍ਹਾਂ ਕਰਵਾਇਆ ਤੇ ਫੇਰ ਕੋਈ ਨਹੀਂ ਉਹ ਬਹੁਤ ਵਧੀਆ ਨੇ, ਉਹਨਾਂ ਦਾ ਹੈਗਾ ਹੈ ਸਕੂਲ ਕਾਫ਼ੀ ਚੰਗਾ ਐ, ਤੇ ਉਹ ਮਤਲਬ ਕਾਫੀ ਡਾਂਸ ਫੋਮਸ ਵੀ ਸਿਖਾਂਦੇ ਨੇ ਮਤਲਬ, ਕੱਲਾ ਅਪਣਾ ਪੰਜਾਬੀ ਨੀ ਹੈਗਾ। ਤੇ ਉਹਨਾਂ ਕੋਲੇ, ਸਭ ਕੁਛ ਮਤਲਬ ਅਹ ਬੋਲੀਵੁੱਡ ਡਾਂਸ ਵਗੈਰਾ ਸਭ ਕੁਛ ਉਹਨਾਂ ਨੂੰ ਆਂਦਾ।
ਤੁਸੀਂ ਉਹਨਾਂ ਨੂੰ ਦੱਸ ਦੱਸਦੇ ਆ ਨਾ ਵੀ ਇਹ ਜੀਰੋ ਤੋਂ ਸਟਾਰਟ ਕਰਾਣਾ, ਭੰਗੜਾ ਸਿੱਖਾਂਣਾ, ਪਰ ਜੀਰੋ ਤੋਂ ਸਟਾਰਟ ਜੀਰੋ, ਜੀਰੋ ਹੀੰ ਨੀ ਆ ਸਮਝਲੋ ਇਹਨਾਂ ਨੂੰ। ਕੁਛ ਨਹੀਂ ਪਤਾ‌।
ਕੋਈ ਨੀ, ਕੋਈ ਨੀ। ਤੁਹਾਡੀ ਉਹਨਾਂ ਨੇ ਇੰਨੇ ਵਧੀਆ ਤਿਆਰੀ ਕਰਾ ਦੇਨੀ, ਉਹਨਾਂ ਨੂੰ ਕੋਈ ਕਹੇਗਾ ਈ ਨਹੀਂ, ਕਿ ਹਾਂ ਤੁਸੀਂ ਜੀਰੋ ਤੋਂ ਸਟਾਰਟ ਕਿ ਤਾਂ ਇੱਕਦਮ ਤੁਹਾਨੂੰ ਪਰਫੈਕਟ ਕਰ ਦਿੰਦਾ ਉਹ, ਇਹਨਾਂ ਉਹਨਾਂ ਦਾ ਅਕਸ ਪੀਰੀਅੰਸ ਹੈਗਾ ਉਹਨਾਂ ਕੋਲ, ਤੇ ਬੜਾ ਵਧੀਆ ਸਕੂਲ ਵੀ ਉਹਨਾਂ ਦਾ ਬੜਾ ਵਧੀਆ ਚੱਲਦਾ ਏ, ਮੈਂ ਤੁਹਾਨੂੰ ਵੀਡੀਓ ਭੇਜਾਂਗੀ, ਉਹਨਾਂ ਦੀ ਮਤਲਬ ਕੋਚਿੰ ਹੇਣਾ
ਫੀਸ ਵਗੈਰਾ ਕੀ ਹੋਣੀ ਇਹਨਾਂ ਦੀ ਵੈਸੇ?
ਫੀਸ ਵੇਖੋ ਹੁਣ ਜਾਂ ਤਾਂ ਜੇ ਤਾਂ ਸਕੂਲ ਵਗੈਰਾ ਆਪਾ ਨੂੰ ਲਗਾਤਾਰ ਜਾਂਦੇ ਆ। ਫਿਰ ਉਹਦੇ ਹਿਸਾਬ ਨਾਲ ਥੋੜ੍ਹੀ ਅਹ ਮਤਲਬ ਠੀਕ ਠਾਕ ਹੁੰਦੀ ਹੈ ਸਾਲ ਦੇ ਹਿਸਾਬ ਨਾਲ, ਬਟ ਜੋ ਐਮਰਜੈਂਸੀ ਦੇ ਵਿੱਚ ਆਪਾਂ ਨੂੰ ਕਹਿ ਦਈਏ ਕਿ ਹਾਂ ਨਹੀਂ ਆਪਾਂ ਨੂੰ ਸਿਖਾਉਣਾ ਹੈ। ਫੇਰ ਉਹ ਡਿਪੈਂਡ ਕਰਦਾ ਹੈ ਤੁਹਾਡਾ ਡਾਂਸ ਮਤਲਬ ਕਿਹੜਾ ਸਿੱਖਣਾ ਹੈ ਤੁਸੀਂ, ਤੇ ਤੁਹਾਨੂੰ ਕਿੰਨਾ ਕੁ ਐਕਸਪੀਰੀਅੰਸ ਪਹਿਲਾਂ ਦਾ ਹੈਗਾ ਹੈ। ਤੇ ਫਿਰ ਉਸ ਹਿਸਾਬ ਨਾਲ ਨਾ ਓਹ, ਆਪਣਾ ਜਿਹੜਾ ਪੈਕੇਜ ਹੁੰਦਾ ਹੈ। ਉਸ ਹਿਸਾਬ ਨਾਲਂ ਫੇਰ ਮੋਡੀਫਾਈ ਕਰਕੇ ਤੁਹਾਨੂੰ ਦੱਸ ਦਿਨਾ ਮਤਲਬ ਏਦਾਂ ਹੁੰਦਾ ਹੈ ਕਿ, ਜ਼ਿਆਦਾ ਕੋਸਟ ਵੀ ਨਹੀਂ ਹੈ ਆਪਾਂ ਕਰ ਸਕਦੇ ਹਾਂ ਪੈਨਜ਼ੋਨ,
ਤੁਹਾਡੇ ਕਿੰਨੇ ਲੱਗੇ ਹੋਣੇ ਨੇ,
ਸਾਡੇ ਲੱਗੇ ਸੀਗੇ ਦ ਹਫ਼ਤਾ ਲੱਗਿਆ ਸੀਗਾ ਤੇ ਉਹਨੇ, ਤਿੰਨ ਚਾਰ ਲਏ ਸੀਗੇ ਤਿੰਨ ਸਾਡੇ ਤੋਂ, ਕਿਉਂਕਿ ਬਾਕੀ ਕੀ ਏ ਕਿ ਨੋਨ ਵੀ ਸੀਗਾ ਤੇ ਉਹੇ ਥੋੜਾ ਡਿਸਕਾਊਂਟ ਵੀ ਦੇ ਦਿੱਤਾ ਸੀ,
ਮਤਲਬ ਕਿ ਪਰ ਪਰਸਨ ਪੰਦਰਾਂ ਸੌ ਰੁਪਇਆ ਪੈ ਗਿਆ।
ਹਾਂ ਹਾਂ ਇੰਨਾ ਮੰਨ ਲਓ ਤੁਸੀ,
ਤੇ ਅਸੀਂ ਤਾਂ ਜੀਰੋ ਸਟਾਰਟ ਹੋਣਾ ਸਾਡਾ ਫਿਰ ਪਰ ਪਰਸਨ ਪੱਚੀ ਸੌ ਹੀ ਲਏਗਾ,
ਹਾਂ ਬਾਕੀ ਆਪਾਂ ਕੋਈ ਨੀ ਗੱਲ ਕਰ ਲਵਾਂਗੇ ਉਹਨਾਂ ਦੇ ਨਾਲ ਹੁਣ ਜਾਣ ਪਛਾਣ ਦੇ ਹੈਗੇ ਨੇ, ਪਹਿਲਾਂ ਵੀ ਕਾਫ਼ੀ ਉਹਨਾਂ ਨਾਲ ਕੰਮ ਕੀਤਾ ਹੈ ਆਪਾਂ, ਤੇ ਥੋੜਾ ਜਿਹਾ ਡਿਸਕਾਊਂਟ ਤੁਹਾਨੂੰ ਵੀ ਦਵਾ ਦੇਵਾਂਗੇ ਅਸੀਂ,
ਹਮ, ਨਹੀਂ ਫਾਇਦਾ ਤਾਂ ਹੋਣਾ ਚਾਹੀਦਾ ਆਪਣੇ ਬੰਦੇ ਦਾ ਥੋੜ੍ਹਾ ਬਹੁਤ ਦੇਖੋ,
ਹਾਂ ਨਹੀਂ ਉਹ ਤਾਂ ਹੋਣਾ ਹੀ ਚਾਹੀਦਾ ਨਾ ਫਿਰ ਹੁਣ ਕੋਈ ਜਾਣ ਪਛਾਣ ਦਾ ਬੰਦਾ ਹੋਵੇ। ਹੁਣ ਫਿਰ ਉਹਦੇ ਚ ਸਾਡਾ ਡਿਸਕਾਊਂਟ ਵੀ ਨਾ,
ਹਾਂ ਤੁਸੀਂ ਇਸ ਤਰ੍ਹਾਂ ਕਰੋ ਉਨ੍ਹਾਂ ਦਾ ਪੂਰਾ ਠੇਕਾ ਹੀ ਕਰ ਲਓ, ਕਿਉਂਕਿ ਸਾਡੇ ਪੂਰੀ ਪੂਰੀ ਫੈਮਿਲੀ ਨੇ ਮਤਲਬ ਪ੍ਰੋਪਰ ਜਿੰਨੇ ਵੀ ਪਰਸਨ ਨੇ ਹਰ ਬੰਦੇ ਨੇ ਆਪਣੀ ਪਰਫੋਰਮੈਂਸ ਤਿਆਰ ਕਰਨੀ ਹੈ ਤੁਸੀਂ ਇੱਕ ਪੂਰਾ ਕਰ, ਕਰ ਲਓ ਪੂਰੀ ਗੱਲਬਾਤ ਬਾਈ ਸਾਰੇ ਬੰਦਿਆਂ ਨੂੰ ਕਰਾਉਣੇ ਤੁਸੀਂ ਜੋ ਵੀ ਹੋਏਗਾ ਮੈਨੂੰ ਦੱਸੋ। ਕੀ ਹੈਗਾ।
ਹਾਂ ਨਹੀਂ ਕੋਈ ਨੀ ਉਹਨਾਂ ਦੀ ਟੀਮ ਹੈਗੀ ਹੈ, ਇਕ ਉਹ ਸਾਰੇ ਆ ਜਾਣਗੇ ਫੇਰ ਹਿਸਾਬ ਨਾਲ ਤੁਹਾਡੇ ਕਿੰਨੇ ਕ ਦਿਨ ਹੈਗੇ ਨੇ ਫੰਕਸ਼ਨ ਦੇ ਵਿੱਚ।
ਫੰਕਸ਼ਨ ਨੂੰ ਹਜੇ ਵਨ ਮੰਥ ਹੈਗਾ ਪੂਰਾ।
ਵਨ ਮੰਥ ਹੈਗਾ ਨਾ ਹੈ, ਤੇ ਹਾਂ ਬਸ ਫਿਰ ਆਪਾਂ ਉਸ ਹਿਸਾਬ ਨਾਲ ਉਹਨਾਂ ਨੂੰ ਕਹਿ ਦਾਂਗੇ। ਤੁਹਾਡੀ ਤਿਆਰੀ ਉਸ ਹਿਸਾਬ ਨਾਲ ਕਰਵਾ ਦੇਂਨੀ ਆ ਪਰ ਮੈਂ ਅੱਜ ਹੀ ਉਹਨਾਂ ਨੂੰ ਕੋਲ ਕਰ ਦਿੰਨੀ ਹਾਂ। ਤੁਹਾਨੂੰ ਇਕ ਕੋਂਟੈਕਟ ਵੀ ਸ਼ੇਅਰ ਕਰ ਦਾਂਗੀ ਤੇ
ਹਮ।
ਉਹ ਥੋੜ੍ਹੀ ਕਰ ਲੈਣੀ ਆ ਥੋੜਾ ਆਪਣੇ ਹਿਸਾਬ ਨਾਲ ਮੈਨੇਜ ਕਿੰਨੇ ਬੰਦੇ ਨੇ ਤੁਹਾਡੇ। ਤੇ, ਕਿਦਾ ਕਿੰਨਾ ਹੈਗਾ ਹੈ ਕਿ ਕਿੰਨਾ ਟਾਈਮ ਕਿਸੇ ਨੂੰ ਲੱਗਦਾ ਡਾਂਸ ਸਿੱਖਣ ਦੇ ਵਿੱਚ‌। ‌‍‌ ਤੇ ਫਿਰ ਉਸ ਹਿਸਾਬ ਨਾਲੋਂ ਫਿਰ ਸਾਰਾ ਡਿਜ਼ਾਇਨ ਕਰ ਲੈਣਗੇ ਆਪਣਾ ਤੇ ਫੇਰ ਤੁਹਾਨੂੰ ਫੇਰ ਸਿਖਾ ਦੇਣਗੇ ਉਹ ਸਾਰਾ।
ਨਹੀਂ ਹੁਣ ਤੁਸੀਂ ਉਹਨਾਂ ਨੂੰ ਆਪ ਨਾਲ ਲੈ ਕੇ ਆਓਗੇ ਜਾਂ ਮੈਨੂੰ ਕਟੈਕਟ ਨੰਬਰ ਸੈਂਡ ਕਰੋਗੇ।
ਦੇਖੋ ਹਾਲੇ ਮੈਂ ਤੁਹਾਨੂੰ ਕੋਂਟੈਕਟ ਨੰਬਰ ਸ਼ੇਅਰ ਕਰ ਦਿੰਨੀ ਆ ਹਾਂ ਫੇਰ ਤੁਸੀਂ ਤੁਹਾਡੀ ਪਹਿਲਾਂ ਇੱਕ ਵਾਰੀ ਗੱਲ ਹੋ ਜਾਵੇ। ਫਿਰ ਆਪਾਂ ਉਹਨਾਂ ਨੂੰ ਲੈ ਆਵਾਂਗੇ ਤੁਹਾਡੇ ਕੋਲੇ ਤੇ ਕਿਉਂਕਿ ਉਹ ਕੋਲ ਕਰਦੇ ਨੇ ਮਤਲਬ ਇਨ ਹਾਊਸ ਜੋ ਇਹਨਾਂ ਦੀ ਸਰਵਿਸ ਹੁੰਦੀ ਹੈ, ਨਾ ਕਿ ਹਾਂ ਇਸ ਘਰ ਜਾ ਕੇ ਬਸ ਉਹੀ ਹੈ। ਕੀ ਉਹ ਘਰੇ ਆ ਕੇ ਜਿਹੜੀ ਸਰਵਿਸ ਦੇਣੀ ਹੁੰਦੀ ਹੈ। ਉਹਨਾਂ ਨੇ ਮਤਲਬ ਕੁਛ ਕੋਚਿੰਗ ਵਗੈਰਾ ਲੈਂਦੇ ਨੇ ਫਿਰ ਉਹਦੇ ਚਾਰਜਿਸ ਥੋੜੇ ਜਹੇ ਅਲੱਗ ਤੋਂ ਲੈ ਲੈਂਦੇ ਨੇ ਉਹ ਤੇ ਬਾਕੀ ਤਾਂ ਬਸ ਠੀਕ ਐ, ਉਹ ਆਪਾਂ ਨੂੰ ਅਵੇਲੇਬਿਲਿਟੀ ਹੈਗੀ ਐ ਕਿ ਕਿੱਥੇ ਇੰਡ ਸਾਰੇ ਜਾਣਿਆਂ ਨੂੰ ਲੈ ਕੇ ਤੁਸੀਂ ਉਹਨਾਂ ਦੇ ਸਟੂਡੀਓ ਜਾਓਗੇ, ਤੇ ਉਥੋਂ ਚੰਗਾ ਕਿ ਤੁਹਾਨੂੰ ਘਰੇ
ਫੇਰ ਘਰੇ ਇੰਨੇ ਸਾਰੇ ਜਾਣੇ ਹੈਗੇ ਨੇ ਤੁਸੀਂ ਆਰਾਮ ਨਾਲ ਆਪਣੇ ਘਰ ਦੇ ਵਿੱਚ ਨਾਲੇ ਕੰਫਰਟ ਹੁੰਦਾ ਐ ਬੰਦਾ ਜਿਸ ਹਿਸਾਬ ਨਾਲ ਤਿਆਰੀ ਕਰਨੀ ਉਸ ਹਿਸਾਬ ਨਾਲ ਕਰ ਲੈਂਦਾ।
ਹੂੰ, ਸਹੀ ਕਹਿ ਰੇ ਔ
ਹਾਂ। ਫਿਰ ਉਹ ਆਪਣੇ ਟਾਈਮ ਟਾਈਮ ਦੇ ਹਿਸਾਬ ਨਾਲ ਆਪਣੀ ਟੀਮ ਦੇ ਹਿਸਾਬ ਨਾਲ ਤੁਹਾਨੂੰ ਦੱਸ ਦੇਣਗੇ ਜੋ ਵੀ ਹੋਏਗਾ ਉਹਨਾਂ ਦਾ
ਤੇ ਮਤਲਬ ਕਿ ਇੱਕ ਦਿਨ ਸਾਨੂੰ ਦੇ ਦੇਣਗੇ ਨਾਲ ਜਾਗੋ ਦੇ ਟਾਈਮ ਪਰਫੋਰਮੈਂਸ ਜਾਗੋ ਟਾਈਮ ਜਲੇ ਜਾਂਦੀ ਜਾਗੋ ਫਿਰ ਰਾਹ ਚ ਪਰਫੋਰਨੈਂਸ ਵਗੈਰਾ ਕਰਦੇ ਨੇ। ਤੇ ਉਹ ਸਾਡੇ ਨਾਲ ਇੱਕ ਪਰਸਨ ਦੇ ਦੇਣਗੇ ਬਈ ਸਾਨੂੰ ਥੋੜ੍ਹਾ ਗਾਈਡ ਕਰਦਾ ਮਾੜਾ ਮੋਟਾ ਨਾਲ।
ਹਾਂ ਇੱਦਾਂ ਦਾ ਤਾਂ ਫੇਰ ਉਹ ਕਰ ਈ ਦਿੰਦੇ ਮਤਲਬ ਜਦੋਂ ਆਪਾਂ ਪੂਰਾ ਉਹਨਾਂ ਨੂੰ ਬੁੱਕ ਕਰ ਈ ਲਿਆ ਕਿਉ ਪ੍ਰੋਗਰਾਮ ਦੇ ਲਈ। ਤੇ ਫੇਰ ਉਹ ਆਪਾਂ ਉਹਨਾਂ ਨੂੰ ਕਹਿ ਸਕਦੇ ਆ, ਕਿ ਇੱਕ ਸਾਨੂੰ ਬੰਦਾ ਦੇ ਦੋ ਇੰਨਾ ਕਿ ਟਾਈਮ ਲਈ। ਹਾਂ ਸਾਡਾ ਇੱਕ ਫੰਕਸ਼ਨ ਨਿਕਲ ਜਾਏ, ਤੇ ਨਾਲੇ ਗਾਈਡ ਕਰਦਾ ਰਵੇ
ਹੂੰ,
ਉਹ ਤਾਂ ਹੋ ਜਾਏਗਾ ਇਹਨਾ ਤੇ ਉਹ ਕਰ ਈ ਸਕਦੇ ਨੇ ਹਿਸਾਬ ਨਾਲ‌।
ਮੇਰੀ ਸਿਸਟਰ ਐ ਮਤਲਬ ਕਿ ਬਾਰ ਗਈ ਦੀ ਅ ਅਤੇ ਉਹ ਵੀ ਮਤਲਬ ਡਾਂਸ ਕੋਚਿੰਗ ਦਿੰਦੇ ਨੇ ਪਰ ਬੱਚਿਆਂ ਨੂੰ ਦਿੰਦੇ ਨੇ ਉਹ ਨਾ
ਅੱਛਾ ਅੱਛਾ,
ਔਲਾਈਨ ਵੀ ਮਤਲਬ ਕੀ ਉਹ ਕਲਾਸਿਸ ਦਿੰਦੇ ਨੇ ਇਵਨ ਆਪਣਾ ਸਕੂਲ ਚ ਕੋਈ ਪਰਫੋਰਮੈਂਸ ਹੁੰਦੀ ਐ ਸਕੂਲ ਵਾਲੇ ਸਕੂਲ ਵਾਲੇ ਇਹਨਾਂ ਨੂੰ ਬੁਲਾਦੇ ਨੇ ਕਾਲਜ ਵਾਲੇ ਇਹਨਾਂ ਨੂੰ ਬੁਲਾਦੇ ਨੇ। ਪਰ ਪਰ ਉਹ ਨਾ ਬੱਚਿਆਂ ਨੂੰ ਗਾਈਡ ਕਰਦੇ ਨੇ ਜ਼ਿਆਦਾ।
ਹੂੰ,
ਮੈਂ ਫਿਰ ਉਹਨਾਂ ਨੂੰ ਮੈਂ ਕਹਿਣਾ ਸਹੀ ਸਮਝਿਆ ਮੈਂ ਕਿਹਾ ਤੁਹਾਡੀ ਪਰਫੋਰਮੈਂਸ ਤਾਂ ਬੜੀ ਅੱਛੀ ਸੀ ਇਹਨਾਂ ਨੂੰ ਪੁੱਛਾਂਗਾ ਬਈ। ਕਿਹੜਾ ਬੰਦਾ ਕੀਤਾ ਬਾਈ ਕਿ
ਹਾਂ ਹਾਂ ਨਈ ਕੋਈ ਗੱਲ ਨੀ ਆਪਾਂ ਤੁਹਾਡੀ ਵੀ ਹੁਣ ਓਦਾਂ ਈ ਤਿਆਰੀ ਕਰਾਵਾਂਗੇ ਫੇਰ ਤੁਹਾਡੀਆਂ ਵੀਡੀਓਜ਼ ਵਾਇਰਲ ਹੋਣਗੀਆਂ। ਸਾਡੇ ਨਾਲ ਦਾ, ਫਿਰ ਸ ਸਾਨੂੰ ਫੋਨਾਂ ਲਾ ਕੇ ਕਹਿਣਗੇ ਵੀ ਹਾਂ ਤਹਾਡੀ ਪਰਫੋਰਮੈਂਸ ਬੜੀ ਵਧੀਆ ਸੀ।
ਹਾਂ ਉਹ ਤੇ ਟੈਮ ਦੱਸੇਗਾ ਪਤਾ ਕੀ ਏ ਅਸੀਂ ਤਾਂ ਜੀਰੋ ਸਟਾਰਟ ਤੁਸੀਂ ਦੇਖੋ ਬਚਪਨ ਤੋਂ ਪੂਰਾ ਗਾਈਡ ਲੈ ਕੇ ਆ ਰਹੇ ਹੋ ਸਕੂਲ ਚ ਤੁਸੀਂ ਹੁਣ ਅ ਪੂਰਾ ਪ੍ਰੋਪਰ ਅ ਗਿੱਧਾ ਵਗੈਰਾ ਭੰਗੜਾ ਵਗੈਰਾ ਕਰਦੇ ਆਏ ਔ ਠੀਕ ਐ। ਉਸ ਤੋਂ ਬਾਦ ਤੁਸੀਂ ਕੋਲਜ ਵੀ ਕਰਦੇ ਆਏ ਓ ਦੋਨੋ ਜੀ, ਤੇ ਤੁਸੀਂ ਪ੍ਰੋਪਰ ਬਚਪਨ ਤੋਂ ਤਿਆਰ ਹੋ ਕੇ ਆਏ ਨੇ ਦੇਖੋ ਤੇ ਅਸੀਂ ਤੁਹਾਡੇ ਵਗਾ ਬਰਾਬਰ ਤੇ ਅਸੀਂ ਦੇਖੋ ਪਹੁੰਚ ਨੀ ਪਾਵਾਂਗੇ ਮੈਨੂੰ ਲੱਗਦਾ ਨੀ ਪਿਆ ਬਿਲਕੁਲ ਵੀ
ਅਰੇ ਨਈ ਨਈ ਕੁੱਛ ਪਤਾ ਨੀ ਹੁੰਦਾ। ਕੁਛ ਪਤਾ ਨੀ ਹੁੰਦਾ ਕਈ ਲੋਕ ਬੜੇ ਛੋ ਛੁਪੇ ਰਸਤਮ ਨਿਕਲ ਜਾਂਦੇ ਹੁੰਦੇ ਨੇ ਕਿ ਮਿੰਟਾਂ ਦੇ ਵਿੱਚ ਸਿੱਖ ਸਿਖ ਜਾਦੇ ਹੁਦੇ ਨੇ, ਫਿਰ ਆਪਣੇ ਸਿੱਖਣ ਤੇ ਪਿੰਡ ਕਰਦਾ ਕਿ ਕਿੰਨੇ ਟਾਈਮ ਚ ਆਪਾਂ ਸਿੱਖ ਲੈਂਨੇ ਆ।
ਹੂੰ ਬਾਕੀ, ਤੁਹਾਡੀ ਗੱਲ 'ਚ ਮੈਨੂੰ ਥੋੜਾ ਦਮ ਲੱਗਿਆ ਨੀ। ਹੂੰ, ਕਿਉਂਕਿ ਜਿਹੜਾ ਬੱਚਾ ਬਚਪਨ ਤੋਂ ਹੀ ਤਿਆਰ ਹੋ ਰਿਹਾ ਤੇ ਜਿਹੜਾ ਹੁਣ ਦਸ ਦਿਨ ਪਹਿਲਾਂ ਤਿਆਰ ਹੋਣਾ ਐ ਦੇੇਖੋ ਪਰ ਫਰਕ ਤਾਂ ਹੁੰਦਾ ਇਸ ਚੀਜ਼ ਦਾ
ਫਰਕ ਤੇ ਹੁੰਦਾ ਹੀ ਹੈ ਬਾਕੀ ਕੀ ਹੈਣਾ ਕਿ ਹੁਣ ਉਹ ਚੀਜ਼ ਨੂੰ ਆਪਾਂ ਜੇ ਆਪਾਂ ਸ਼ੋ ਨਹੀਂ ਕਰਨਾ ਤੇ ਫਿਰ ਆਪਾਂ ਡਾਂਸ ਪਰਫੋਰਮੈਂਸ ਈ ਏਦਾਂ ਦੀ ਸਿਲੈਕਟ ਕਰ ਲੈਂਣੇ ਆ ਨਾ ਬਹੀਏ ਕਿਸੇ ਉਸ ਚੀਜ਼ ਦਾ ਪਤਾ ਹੀ ਨਾ ਲੱਗਿਆ ਕਿ ਹਾਂ ਕਿ ਇਹ ਹੁਣ ਇਹ ਕਰ ਰਿਹਾ ਕਿ ਇਹ ਬੇਸਿਕ ਕਰ ਰਿਹਾ ਮਤਲਬ ਬਹੁਤ ਚੀਜ਼ਾਂ ਹੁੰਦੀਆਂ ਨੇ ਉਸ ਚੀਜ਼ ਨੂੰ ਆਪਾਂ ਹਾਈਡ ਕਰਨ ਵਾਸਤੇ
ਹਮ ਬਾਕੀ ਤੁਸੀਂ ਤੁਸੀਂ ਮੈਨੂੰ ਉਹਦਾ ਉਹਨਾਂ ਦਾ ਕੋਂਟੈਕਟ ਨੰਬਰ ਸੈਂਡ ਕਰ ਦੇਣਾ ਜਾਂ ਜਿਵੇਂ ਵੀ ਤੁਹਾਨੂੰ ਲੱਗਿਆ ਉਹ ਨੂੰ ਨਾਲ ਲੈਣ ਆ ਟ
ਹਾਂ ਹਾਂ ਨਹੀਂ ਮੈਂ ਕਰਦੀ ਆ ਠੀਕ ਹੈ ਠੀਕ ਹੈ ਮੈਂ ਦੱਸਦੀ ਆਪ ਕਰਨ ਓਕੇ ਓਕੇ